ਸਤਿ ਸ੍ਰੀ ਅਕਾਲ ਜੀ ਕੀ ਹਾਲ ਏ ਸਭ ਵਧੀਆ।
ਵਧੀਆ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਘਰ ਸਭ ਠੀਕ ਨੇ।
ਹਾਂਜੀ-ਹਾਂਜੀ, ਬਸ ਵਧੀਆ-ਵਧੀਆ ਹੋਰ ਕੀ ਤੁਹਾਨੂੰ ਤੰਗ ਤੇ ਨੀ ਕਰ ਲਿਆ।
ਨਾ-ਨਾ, ਬਿਲਕੁਲ ਵੀ ਨੀ ਦੱਸੋ।
ਅੱਛਾ ਨਹੀਂ ਬਸ ਕੁਛ ਨਹੀਂ ਯਾਰ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਸੀ ਤੁਹਾਨੂੰ ਪਤਾ ਤਾਂ ਹੈ, ਅੱਜ ਕੱਲ੍ਹ ਮਹਿੰਗਾਈ ਵੀ ਕਿੰਨੀ ਜ਼ਿਆਦਾ ਹੋ ਰੱਖੀ ਹੈ।
ਹੇ ਮਹਿੰਗਾਈ ਨੇ ਤੇ ਬਹੁਤ ਹੀ ਜ਼ਿਆਦਾ
ਆਤਕ ਮਚਾ ਕੇ,
ਹਾਂ ਈ ਦਿਨ ਦੂਧ ਵੱਜ ਜੇਗਾ। ਦਿਨ ਪੈਟਰੋਲ ਵੱਧ ਜੇਗਾ। ਕੁਛ ਨਾ ਕੁਛ ਵਧੀਆ ਹੀ ਰਹਿੰਦਾ।
ਚੀਜ਼ 'ਤੇ ਹੱਥ ਰੱਖ ਲਉ ਨਾ ਤੁਸੀਂ,
ਹੂੰ, ਮਹਿੰਗੀ ਹੋਈ ਪਏ ਹੈ ਬਿਲਕੁਲ।
ਹਨਾ ਸੂਟ ਦੇਖਲਓ ਉਹ ਕਹਨੇ ਕਿ ਉਹਨਾਂ ਦੇ ਰੇਟ ਵੱਧੇ ਦੇ ਨੇ ਉਹ ਨੂੰ ਹੱਥ ਨਹੀਂ ਲੱਗਦਾ। ਠੀਕ ਹੈ ਬਜ਼ਾਰ ਚਲੇ ਜਾਉ ਤੁਸੀਂ ਸਬਜ਼ੀ ਸਬਜ਼ੀਆਂ ਦੇਖ ਲਓ, ਤੁਸੀਂ ਹੈਂ ਫਰੂਟ ਦੇਖ ਲਓ ਤੁਸੀਂ ਯਾਰ ਦੇਖੋ ਸਾਡੇ ਬਾਰੇ ਤਾਂ ਚਲੋ ਠੀਕ ਹੈ, ਜਿਹੜੇ ਲੋਕ ਥੋੜੇ ਲੋਅ ਨੇ ਥੋੜੇ ਮਿਡਲ ਕਲਾਸ
ਬਿਲਕੁਲ ਜੀ ਉਹਨਾਂ ਦਾ ਬਿਲਕੁਲ ਉਹ ਵਿਚਾਰੇ ਖਾਂਦੇ ਹੀ ਨੀ ਹੈ ਫੇਰ ਹਨਾ।
ਹੋਰ ਕੀ ਇੰਨੀ ਮਹਿੰਗੀ ਚੀਜ਼ ਹਾਂਜੀ, ਇੰਨੀ ਮਹਿੰਗੀ ਚੀਜ਼ ਉਹਨਾਂ ਨੇ ਕਿਵੇਂ ਖਾ ਲੈਂਨੀ ਐ। ਚਲੋ ਠੀਕ ਆ ਯ ਹਰ ਇੱਕ ਚਲੋ ਗੌਰਮੈਂਟ ਨੇ ਵੀ ਆਪਣਾ ਸਿਸਟਮ ਕਰਨਾ ਬਟ ਉਹਨੂੰ ਥੋੜ੍ਹਾ ਇੱਦਾਂ ਦੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਨੇ ਕਿ ਜਿਹੜਾ ਥੋੜ੍ਹਾ ਗਰੀਬ ਬੰਦਾ ਵੀ ਅਫੋਰਡ ਕਰ ਪਾਏ।
ਬਿਲਕੁਲ ਜੀ ਬਿਲਕੁਲ, ਇੰਨਾ ਤ ਰੇਟ ਰੱਖੋ, ਨਾ ਕਿ ਹਰ ਚੀਜ਼ ਦਾ ਦੇਖੋ ਨੌਕਰੀਆਂ ਕਿਸੇ ਕੋਲ ਰਹਿ ਨੀ ਗਈਆਂ। ਹਨਾ, ਕਰੋਨਾ ਦੇ ਟਾਈਮ ਤੋਂ ਕਿੰਨੀਆਂ ਨੌਕਰੀਆਂ ਚੱਲੀਆਂ। ਹੁਣ, ਕਈ ਲੋਕ ਵਿਚਾਰੇ ਬੇਰੁਜ਼ਗਾਰ ਹੋ ਗਏ ਹਨਾ, ਔਰ ਆਪਣਾ ਕੰਮ ਅਸੀਂ ਘਰ ਕੁਛ ਕਰ ਨੀ ਸਕਦੇ ਕਿਉਂਕਿ ਹਾਂ ਇੰਨੀ ਮਹਿੰਗਾਈ ਦੇ ਵਿੱਚ ਆਪਣਾ ਕੰਮ ਕਿੱਥੋਂ ਕਰਨ ਤੇ ਫਿਰ ਹੁਣ ਕਿੱਥੋਂ ਰੋਟੀ ਖਾਈਏ ਕੀ ਕਰੀਏ ਬਾਈ, ਇਨੀ-ਇਨੀ ਮਹਿੰਗਾਈ ਇੰਨੀ ਮਹਿੰਗਾਈ ਸਿਲੰਡਰ ਧ ਸਿਲੰਡਰ ਦੀ ਇੰਨੀ ਉਹ ਹੋ ਰਹੀ ਏ।
ਹਾਂ ਦੇਖੋ ਪਹਿਲਾਂ ਕੀ ਕਿੱਦਾਂ ਹੁੰਦਾ ਸੀ ਜਾ ਕੇ ਲੈਓ, ਹੁਣ ਇਨ੍ਹਾਂ ਨੇ ਇੱਕ ਤਾਂ ਮਹਿੰਗਾ ਵੀ ਕਰਤੇ ਦੂਜਾ ਨੰਬਰ ਗੈਸ ਵੀ ਘੱਟ ਆਣ ਲੱਗ ਗੀ ਏ। ਤੀਜਾ ਨੰਬਰ ਸਾਨੂੰ ਹੁਣ ਕਿੰਨੇ ਇਹਨਾਂ ਦੇ ਰੂਲਸ ਆ ਗਏ ਨਾ ਕਿੰਨੇ ਸਟ੍ਰਿਕਟ ਰੂਲ ਕਰ
ਪੱਚੀ ਦਿਨ ਤੋਂ ਬਾਅਦ ਹੀ ਹੁੰਦਾ ਹੈ ਸਿਲੰਡਰ ਬੀ ਹਾਂ ਮਹੀਨੇ ਬਾਅਦ ਹੋਏਗਾ ਇਹ ਹੋਏਗਾ ਉਹ ਹੋਏਗਾ, ਹਰ ਚੀਜ਼ ਦਾ ਓਬਜੈਕ ਜੈਕਸ਼ਨ ਚੁੱਕਦੇ ਪਏ ਨੇ ਹਰ ਚੀਜ਼ ਵਾਸਤੇ।
ਹੋਰ ਕੀ, ਮੈਂ ਤਾਂ ਕੱਲ ਮੈ ਏਦਾਂ ਹੀ ਨਾ ਮੈਂ ਕਿਹਾ ਬੇਟੇ ਨੂੰ ਕਿਹਾ ਮੈਂ ਕਿਹਾ ਚਲਾ ਅਸੀਂ ਨਾ ਮਾਰਕੀਟ ਜਾ ਕੇ ਆਨੇ ਆ। ਕਹਿੰਦਾ, ਚਲੋ ਮੰਮੀ ਚੱਲਦਾ। ਆ, ਕੁਛ ਲੈਣੇ ਸੀਂ ਕੱਪੜੇ-ਕੁੱਪੜੇ ਵੀ ਦੇਖਣੇ ਸੀ। ਤੁਸੀ ਮਾਰਕਿਟ ਗਏ ਤੁਸੀਂ ਮੰਨੋ ਝੂਠ ਮਤਲਬ ਮੈਂ ਨਾ ਅੱਜ-ਕੱਲ੍ਹ ਇੰਨੇ ਬੜੇ ਟਰੈਂਡਿੰਗ 'ਚ ਨਾ ਇੱਕ ਸੂਟ ਚੱਲਦਾ ਪਿਆ ਸੀ ਮੈਂ ਮੈਂ ਕਿਹਾ ਚੱਲ ਮੈਂ ਦੇਖਦੀ ਆ, ਕੱਪੜਾ ਵੀ ਇੰਨਾ ਮਤਲਬ ਠੀਕ-ਠਾਕ ਤੁਸੀਂ ਇੰਨਾ ਵਧੀਆ ਵੀ ਕੱਪੜਾ ਨਹੀਂ ਸੀ, ਕੁਛ ਵੀ ਨਹੀਂ ਉਦੋਂ ਮੇਰੇ ਕੋਲ ਰੇਟ ਪੁੱਛਿਆ ਉਹਨੇ ਤਾਂ ਰੇਟ ਮੇਰੇ ਪੈਰਾਂ ਥੱਲੋ ਜ਼ਮੀਨ ਕੱਢ
ਲੈ
ਛੱਤੀ ਹਜ਼ਾਰ ਦਮ ਮੈਂ ਕਿਹਾ ਬਾਈ ਸੱਤ ਹਜ਼ਾਰ ਦਾ ਸੂਟ 'ਚ ਤੂੰ ਮੈਨੂੰ ਕਹਿੰਦਾ ਪਿਆ ਆ। ਤੂੰ ਮੈਨੂੰ ਦੱਸ ਅਗਰ ਕੋਈ ਮਹਿੰਗਾ ਕੱਪੜਾ ਹੋਇਆ ਨਾ ਜਾ ਕੱਪੜੇ ਦਾ ਸਟੱਫ ਭਾਰਾ ਹੋਏ ਡਿਜ਼ਾਇਨ ਹੋਏ ਦਾ ਚੱਲ ਬੰਦਾ ਮੰਨਦਾ ਵੀ ਸਿੰਪਲ ਕੌਟਨ ਦਾ ਕੱਪੜਾ ਕੌਟਨ ਦਾ ਵੀ ਫੇਰ ਕੱਪੜਾ ਕਪਪੜਾ ਥੋੜਾ ਭਾਰਾ ਹੁੰਦਾ ਨਾ। ਇਧੋਂ ਤੇ ਇੰਨਾ ਪਤਲਾ ਕੱਪੜਾ ਤੀ ਤੇ ਕੁਛ ਫਰਕ ਕੋਈ ਕੁਛ ਨਹੀਂ ਤਾਂ ਰੇਟ ਜਦੋਂ ਮੈ ਸੁਣਾਇਆ ਮੈਂ ਕਿਹਾ ਭਰਾਵਾ ਤੂੰ ਇਹਨੂੰ ਆਪਣੇ ਕੋਲ ਹੀ ਰੱਖ।
ਸਹੀ ਗੱਲ ਐ। ਨਹੀਂ ਚਾਹੀਦਾ ਸਾਨੂੰ ਬਈਆ ਸੱਤ ਹਜ਼ਾਰ ਦਾ ਸੂਟ ਹੀ ਪਾਣਾ।
ਹੋਰ ਕੀ ਯਾਰ ਹੋਰ ਮੈਂ ਤੇ, ਹੋਰ ਕੀ ਫਿਰ ਮੈਂ ਕਿਹਾ ਬੇਟੇ ਨੂੰ ਮੈਂ ਕਿਹਾ ਚਲ ਕੁਛ ਹੋਰ ਦੇਖਦੇ ਆ। ਫੇਿਰ ਮੈਂ ਥੋੜ੍ਹਾ ਜਾ ਕਿਚਨ ਦਾ ਸਮਾਨ ਦੇਖ ਖਿਆ ਉਹ ਵੀ ਇੰਨਾ ਮਹਿੰਗਾ ਹੋਏ ਦਾ ਆ, ਕਿਚਨ ਦੀ ਅਸੈਸਰੀਜ਼ ਇੰਨੀ ਮਹਿੰਗੀ ਹੋਈ ਦੀਆਂ ਨੇ, ਫਿਰ ਮੈਂ ਥੋੜ੍ਹਾ ਹੋਰ ਕੁਛ ਦੇਖ ਲਈ ਜੀ ਮੇਰੇ ਤਾਂ ਹੱਥ ਹੱਥ ਨੀ ਲੱਗਿਆ ਤੁਸੀਂ ਮੰਨੋ ਝੂਠ ਮੇਰੇ ਤੇ ਕੋਈ ਚੀਜ਼ ਤੇ ਹੱਥ ਹੀ ਨਹੀਂ ਲੱਗਦਾ ਪਿਆ ਸੀ ਇੰਨਾ ਮਹਿੰਗਾ ਸਾਰਾ ਕੁਛ ਹੋਏ ਦਾ ਸੀ। ਮੇਰੇ ਤਾਂ ਆਪ ਸਮਝੋ ਬਾਹਰ ਸਾਰਾ ਸਿਸਟਮ ਚੱਲਦਾ ਪਿਆ ਸੀ। ਯਾਰ ਮੈਂ ਕਿਹਾ ਇੰਨੀ ਮਹਿੰਗਾਈ ਹੋ ਹੋਈ ਦੀ ਏ, ਅੱਗੇ ਵਿਆਹ ਵੀ ਕਰਨੇ ਨੇ ਤੁ ਤੁਸੀਂ ਦੇਖਿਆ ਹੋ ਨਾ ਸੋਨਾ ਕਿੰਨਾ ਕੁ ਉਤੇ ਚੜਿਆ ਹੋਇਆ।
ਹਾਂ। ਸੋਨਾ ਤੇ ਕਿਸੇ ਨੂੰ ਕੀ ਦੇਣਾ ਦੱਸੋ। ਐਡਾ ਤੇ ਮਹਿੰਗਾ ਸੋਹਨਾ ਐ ਹਨਾ।
ਹੋਰ ਕੀ, ਉਹ ਤਾਂ ਹੱਥ ਹੀ ਨੀ ਲੱਗਦਾ ਸੋਨੇ ਨੂੰ। ਉਹ ਤੇ ਐਂ ਹੋਏ ਦਾ ਆ ਬਸ ਉਹਨੂੰ ਜਿਹੜੇ ਬਹੁਤ ਵੱਡੇ ਵੱਡੇ ਹੋਣਗੇ ਨਾ ਉਹੀ ਲੈ ਸਕਦੇ ਨੇ।
ਉਹੀ ਲੈ ਸਕਦੇ ਨੇ, ਸਾਡੇ ਮਿਡਲ ਕਲਾਸ ਫੈਮਲੀ ਕਿੱਥੇ ਪਾ ਸਕਦੀ ਏ?
ਹੋਰ ਕੀ, ਸਾਡੇ ਵਰਗਿਆਂ ਨੇ ਤੇ ਬਸ ਦੇਖ ਲਈਏ ਨਾ ਉਹੀ ਬਹੁਤ ਹੋਨਾ।
ਬੱਚੇ ਦੇ ਵਿਆਹ ਤੇ ਦੇਨਾ ਪੈ ਜੇ, ਕੁੱਛ ਕਰਨਾ ਪੈ ਜੇ ਅਸੀਂ ਤੇ ਕਰ ਹੀ ਨਹੀਂ
ਕਰ ਹੀ ਨਹੀਂ ਸਕਦੇ ਕਿਵੇਂ ਕਰਨਾ, ਇੱਕ ਨਾ ਇੱਕ ਬੰਦਾ ਸੋਚ ਕੇ ਹੁੰਦਾ ਯਾਰ ਇੰਨਾ ਮਹਿੰਗਾ ਸੋਹਨਾ ਹੋ ਗਿਆ ਤੇ ਇਹਨੂੰ ਕਰਨਾ ਕਿਵੇਂ ਆ? ਸਾਰਾ ਕੁਛ ਮੈਨੇਜ ਕਿਵੇਂ ਕਰਾਂਗੇ? ਮੈਂ ਤਾਂ ਬਸ ਇਹ ਚੀਜ਼ਾਂ ਸੋਚ ਸੋਚ ਕੇ ਨਾ ਸਮਝ ਨਹੀਂ ਆਂਦੀ ਕਿ ਬਈ ਕਿਵੇਂ ਕਰਾਂਗੇ ਸਾਰਾ ਕੁਛ।
ਹੂੰ, ਸਹੀ ਟੈਸ਼ਨ ਹੀ ਹੋਈ ਜਾ ਰਹੀ ਹੈ ਮੈਨੂੰ ਤੇ ਆਪ ਹੀ, ਹਾਂ ਬੱਚੇ ਵਿਆਹਨੇ ਕਿਵੇਂ ਵਿਆਵਾਂਗੇ, ਐਡੀ ਮਹਿੰਗਾਈ
ਮਹਿੰਗਾਈ ਦੇ ਵਿੱਚ ਪਤਾ ਨਹੀਂ ਬਈ ਚਲੋ ਹੁਨ ਤਾਂ ਹੈਗਾ ਜਦੋਂ ਤਾਂ ਬੱਚਿਆਂ ਦਾ ਟਾਈਮ ਆਨਾ ਉਦੋਂ ਪਤਾ ਨੀ
ਓਦੋ ਕੀ ਹੋਣਾ ਸਹੀ ਗੱਲ ਏ। ਗੱਲ ਸਹੀ ਗੱਲ ਹੈ ਬਿਲਕੁਲ ਬਿਲਕੁਲ ਹੂੰ ਘੱਟ ਜਾਏ ਭਈਆ ਤੇ ਘੱਟ ਜਾਏ ਜਦ ਤੀਕਨ ਬੱਚਿਆਂ ਦੇ ਵਿਆਹ ਕਰੀਏ।
ਹੋਰ ਕੀ? ਬਿਲਕੁਲ ਬਿਲਕੁਲ ਦੇਖੋ ਹਰ ਇੱਕ ਚੀਜ਼ਾਂ ਕਰਨੀਆਂ ਹੁੰਦੀਆਂ ਲੈਣੀਆਂ ਹੁੰਦੀਆਂ ਨੇ। ਮੈਂ ਤੁਹਾਨੂੰ ਇਹ ਚ ਕਹਿ ਰਹੀ ਹਾਂ ਜਿਵੇਂ ਮਤਲਬ ਮੈਂ ਕੱਲ੍ਹ ਬਾਜ਼ਾਰ ਗਈ ਸੀ ਤੇ ਮੈਨੂੰ ਕੁਛ ਨੀ ਲੱਭਿਆ ਫੇਰ ਨਾ ਮੈਨੂੰ ਮੇਰੀ ਫਰੈਂਡ ਨੇ ਦੱਸਿਆ ਮੈਨੂੰ ਕਹਿੰਦੀ ਇੱਕ ਨਾ ਇੱਥੇ ਮਾਰਕੀਟ ਆ ਇੱਥੇ ਐਤ ਬਾਜ਼ਾਰ ਲੱਗਦੀ ਆ। ਤੂੰ ਉੱਥੇ ਜਾਈ ਤੈਨੂੰ ਨਾ ਬੜੀ ਵਧੀਆ ਵਧੀਆ ਚੀਜ਼ਾਂ ਮਿਲ ਜਾਣਗੀਆਂ। ਕਹਿੰਦੀ ਇੰਨੇ ਘੱਟ ਰੇਟ ਦੇ ਵਿੱਚ ਮੈਂ ਲੈ ਕੇ ਆਈ ਆ ਉਹਨੇ ਮੈਨੂੰ ਦਿਖਾਏ। ਮਤਲਬ ਬਹੁਤ ਪਤਾ ਕੀ ਹੁੰਦਾ ਜਿਵੇਂ ਮੰਨ ਲਉ ਗੱਤਾ ਥੋੜ੍ਹਾ ਫਟਿਆ ਹੋਏਗਾ ਹੈ ਨਾ ਉ ਜਿਵੇਂ ਉੱਪਰੋਂ ਗੱਤਾਂ ਜਿਵੇਂ ਬੰਦ ਕਰਦੇ ਆ ਕੋਈ ਚੀਜ਼ ਗੱਤਾ ਨਹੀਂ ਹੋਏਗਾ। ਏਦਾਂ ਕਰਕੇ ਨਾ ਉਹਨਾਂ ਕੋਲ ਚੀਜ਼ਾਂ ਹੁੰਦੀਆਂ ਨੇ। ਤੇ ਕਹਿੰਦੀ ਵਧੀਆ ਰੇਟ। ਮਿਲ ਜਾਂਦੀ ਤੇ ਇੰਨੀ ਵਧੀਆ ਵਧੀ ਚੀਜ਼ਾਂ ਹੁੰਦੀ ਨੇ ਮੈਂ ਕਿਹਾ ਚੱਲ ਵਧੀਆ ਗੱਲ ਮੈਂਨੂੰ ਲੈ ਕੇ ਮੈਂ ਕਿਹਾ ਤੂੰ ਦਿਖਾ। ਉਹਨਾਂ ਕੋਲ ਲੈ ਕੇ ਆਈ। ਜੂਸ ਵਾਲੇ ਗਲਾਸ ਲੈ ਕੇ ਆਈ ਸੀ। ਮੈਂ ਬਾਥੂਮ ਲਈ ਕੁੱ ਸਮਾਨ ਲੈ ਕੇ ਆਏ ਸੀ। ਕਿਚਨ ਲਈ ਸਮਾਨ ਲੈ ਕੇ ਆਈ ਆ। ਹੋਰ ਇੰਨੀ ਵਧੀਆ ਵਧੀਆ ਚੀਜ਼ ਲੈ ਕੇ ਕਈਆਂ ਨੂੰ ਤਾਂ ਇੰਨੇ ਸਸਤੇ ਸਸਤੇ ਰੇਟ ਦੇ ਵਿੱਚ ਉਹ ਮੈਂ ਕਿਹਾ ਯਾਰ ਚੱਲ ਤੂੰ ਮੇਰੇ ਨਾਲ ਚੱਲੀ ਐਤਵਾਰ ਤੇ ਮੈਨੂੰ ਮਤਲਬ ਦਿਖਾਈ ਕਿੱਥੇ ਹੈ ਮੈਂ ਵੀ ਦੱਸਾਂਗੇ ਆਪਣੀ ਫਰੈਂਡ ਨੂੰ ਉਹ ਵੀ ਲੈ ਕੇ ਆਏਗੀ। ਕੁੱਛ ਸਮਾਨ ਉਹ ਦੇਖੋ ਸਾਨੂੰ ਅਗਰ ਥੋੜ੍ਹੇ ਰੇਟ ਦੇ ਵਿੱਚ ਅਗਰ ਵਧੀਆ ਚੀਜ਼ ਮਿਲ ਪਈ ਐ ਤੇ ਲੈਣ ਚ ਕੋਈ ਦਿੱਕਤ ਤੇ ਨਹੀਂ ਹੈਗੀ ਨਾ ਲੈਣ ਚ ਤਾਂ ਕੋਈ ਸਾਨੂੰ ਦਿੱਕਤ ਨੀ ਹੈਗੀ। ਕਿ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਅਸੀਂ ਅਤੇ ਕਹਵਾਂਗੇ ਕਿ ਭਈਆ ਚੱਲ ਸਾਡਾ ਟਾਈਮ ਨਿਕਲਦਾ ਪਿਆ ਅਸੀਂ ਕਰ ਸਕਦੇ ਹਾਂ।
ਹੂੰ
ਹਾਂਜੀ।
ਉਹੀ ਤੇ ਮਹਿੰਗਾਈ ਇੰਨੀ ਜ਼ਿਆਦਾ ਐ। ਬੰਦਾ ਕੀ ਲਏਗਾ ਉਹ ਸਸਤਾ ਹੁਣ ਕੁਛ ਨਾ ਕੁਛ ਤੇ ਉਹਦੇ ਚ ਗੜਬੜ ਹੋਏਗੀ ਨਾ ਜਿਹੜਾ ਇੰਨਾ ਸਸਤਾ ਮਿਲ ਰਿਆ ਹਨਾ, ਕੁਛ ਨਾ ਕੁਛ ਤਾਂ ਡਿਫੈਕਟ ਹੋਏਗਾ ਯਾ ਕੁਛ ਮੈ ਕੁਛ ਕਰ
ਅਰੇ ਚਲੋ, ਹਾਂਜੀ-ਹਾਂਜੀ। ਚਲੋ ਡਿਫੈਕਟ ਵੀ ਹੈ ਅਗਰ ਕੋਈ ਚੀਜ਼ ਵੀ ਹੈਗੀ ਐ, ਅਗਰ ਅਸੀਂ ਉਹ ਚੀਜ਼ ਆਪ ਜਾ ਕੇ ਦੇਖ ਲਾਗੇ ਹੈ ਨਾ ਬਈ ਅਗਰ ਤਾਂ ਸਾਨੂੰ ਸਹੀ ਲੱਗੇਗੀ ਪੂਰਾ ਦੇਖ ਕੇ ਏਵੇਂ ਗਲਾਸ ਗਲੂਸ ਕਿਵੇਂ ਦੇ ਆ ਕੋਈ ਬ੍ਰੇਕ ਤੇ ਨਹੀਂ ਹੋਏ ਦੇਖ ਕੋਈ ਕੁਛ ਨੀ ਕੱੱਚਦਾ ਤੇ ਪਤਾ ਲੱਗ ਹੀ ਜਾਂਦਾ ਆ ਅਗਰ ਤਾਂ ਸਾਨੂੰ ਠੀਕ ਲੱਗਣਗੇ ਅਸੀਂ ਲਲਾਂਗੇ ਸਾਨੂੰ ਜੇ ਲੱਗਣਗੇ ਨਹੀਂ ਵੀੇ ਅਸੀਂ ਵੀ ਫਿਰ ਕਿਉਂ ਪੈਸੇ ਵੇਸਟ ਕਰੀਏ ਜੇ ਸਾਨੂੰ ਪਤਾ ਚੀਜ਼ ਟੁੱਟੀ ਪਈ ਹੈ ਤੇ ਕਿਉਂ ਲੈਣੀ ਹੈ ਇਹ ਵੀ ਗਲ ਤੇ ਹੈਗੀ ਹੈ ਨਾ ਹਾਂਜੀ ਮੈਂ ਤੇ ਉਹਦੇ ਨਾਲ ਇਹੀ ਗੱਲਾਂ ਕਰਦੇ ਤੁਸੀਂ ਫਿਰ ਉਹ ਮੈਨੂੰ ਕਹਿੰਦੀ ਕਿ ਨਾ ਅਸੀਂ ਨਾ ਫਿਰ ਚੱਲਾਂਗੇ ਤੈਨੂੰ ਮੈਂ ਹੋਰ ਵੀ ਚੀਜ਼ਾਂ ਬਾਰੇ ਦੱਸ ਦਾਂਗੀ ਮਤਲਬ ਉਹਨੇ ਮੈਨੂੰ ਫਿਰ ਇੱਕ ਸ਼ੋਪ ਵੀ ਦੱਸੀ ਕੱਪੜਿਆਂ ਦੀ ਕਹਿੰਦੇ ਥੋੜੇ ਘੱਟ ਰੇਟ ਵਿੱਚ ਮਿਲ ਜਾਂਦੇ ਨੇ ਥੋੜ੍ਹਾ ਮਤਲਬ ਉਹਦਾ ਜਿਵੇਂ ਉਧਾਰ ਤੇ ਨਹੀਂ ਕੋਈ ਚੀਜ਼ ਲੈਂਦੇ ਸੂਟ ਵਗੈਰਾ ਵੀ ਲੈ ਲੈਂਦੇ ਨੇ ਜਿਵੇਂ ਉਹਨਾਂ ਨੂੰ ਕਹਿ ਦਿੰਦੇ ਨੇ ਦੇਖੋ ਉਦਾਰ'ਤੇ ਵੀ ਉਹੀ ਬੰਦਾ ਦੇ ਸਕਦਾ ਜਿਹੜਾ ਤੁਹਾਡਾ ਟਰੱਸਟ ਵਾਲਾ ਹੋਏ
ਟਰਸਟ ਵਾਲਾ ਹੋਏਗਾ ਬਿਲਕੁਲ ਬਈ ਉਧਾਰ ਤੇ ਲਓਗੇ ਤੇ ਫੇਿਰ ਉਹ ਜ਼ਿਆਦਾ ਲਗਾਉਂਦੇ ਨੇ ਮ ਹੋਰ ਮਹਿੰਗਾ ਲਗਾਉਂਦੇ ਨੇ
ਹਾਂਜੀ ਹਾਂਜੀ ਹੁਣ ਮਾਨ ਲਓ ਜਿਵੇ ਤੁਸੀ ਹੋ ਨਾ ਹੁਣ ਮੈਂ ਤੁਹਾਡੇ ਕੋਲੋਂ ਹੀ ਤੁਸੀਂ ਤੁਹਾਡੇ ਕੋਲੋਂ ਕੋਈ ਸੂਟ ਸੂਟ ਬਾਾਏ ਕਰਨਾ ਹੁਣ ਜਦੋਂ ਮੈਂ ਤੁਹਾਡੇ ਕੋਲ ਇੱਕ ਵਾਰ ਲਵਾਂਗੀ ਦੋ ਵਾਰ ਲਵਾਂਗੀ ਤਿੰਨ ਵਾਰ ਲਵਾਂਗੀ ਫੇਿਰ ਮੈਂ ਤੁਹਾਡੇ ਕੋਲ ਜਾ ਕੇ ਚੌਥੀ ਪੰਜਵੀਂ ਵਾਰ ਮੈਂ ਤੁਹਾਡੇ ਨਾਲ ਥੋੜ੍ਹਾ ਕਰ ਸਕਦੀ ਹਾਂ ਕਿ ਹਾਂ ਬਾਈ ਤੁਸੀਂ ਮੈਨੂੰ ਥੋੜ੍ਹਾ ਉਧਾਰ 'ਤੇ ਦੇ ਦਉ ਮੈਂ ਤੁਹਾਨੂੰ ਪੇਮੈਂਟ ਆਪ ਰੁਕ ਰੁਕ ਕੇ ਦੇ ਦਿਆ ਕਰਾਂਗੀ ਤੁਸੀਂ ਵੀ ਫਿਰ ਸੋਚੋਗੇ ਪਹਿਲਾਂ ਮੈਂ ਦਵਾਂ ਕਿ ਨਾ ਦਵਾਂ ਕਰਾਂ ਕਿ ਨਾ ਕਰਾਂਗੇ ਕਿ ਜਿਸਦਾ ਅੱਜ ਕੱਲ੍ਹ ਦੀ ਮਹਿੰਗਾਈ ਲਾ ਲਓ ਜਾਂ ਜਿਸ ਧਾਮ ਦੇ ਅੱਜ ਕੱਲ੍ਹ ਹਾਲਾਤ ਤਗ ਨਾ ਕਿਸੇ ਤੇ ਭਰੋਸਾ ਕਰਨਾ ਵੀ ਬਹੁਤ ਮੁਸ਼ਕਿਲ ਆ ਕੀ ਪਤਾ ਕੱਲ੍ਹ ਨੂੰ ਬਈ ਮੈਂ ਹੀ ਤੁਹਾਡੇ ਨਾਲ ਹੀ ਇਦਾਂ ਕਰਦਾ ਮੈਂ ਤੁਹਾਡਾ ਸੂਟ ਲੈ ਕੇ ਤੁਹਾਨੂੰ ਬਾਅਦ ਚ ਤੁਹਾਡਾ ਨੰਬਰ ਬਲੋਕ ਕਰਦਾ ਤੁਹਾਨੂੰ ਮਤਲਬੁ ਕਰਾਨਾ
ਹਾਂ ਬਿਲਕੁਲ ਬਿਲਕੁਲ ਉਹੀ ਤੇ ਵਿਸ਼ਵਾਸ ਵੀ ਤੇ ਕਰਨਾ ਪ ਬਹੁਤ ਮੁਸ਼ਕਿਲ ਹੈ ਨਾ ਕਿਸੀ ਤੇ ਆੱਜ ਕੱਲ
ਬਿਲਕੁਲ ਬਿਲਕੁਲ ਹਾਂਜੀ ਹਾਂਜੀ ਫਰੋਡ ਦਾ ਤੇ ਸਾਰਾ ਕੰਮ ਖ਼ਰਾਬ ਐ ਇਹਨੂੰ ਭਾਵੇਂ ਤੁਸੀਂ ਓਨਲਾਈਨ ਵੇਖ ਲਓ ਭਾਵੇਂ ਨੂੰ
ਔਫਲਾਈਨ ਦੇਖਲੋ ਉਹੀ ਤੇ ਤਾਂ ਹੀ ਤੇ ਮਹਿੰਗਾਈ ਆ। ਉਹ ਅਫੋਡ ਤਾਂ ਹੀ ਵੱਧਦੇ ਜਾਰੇ ਨੇ ਕਿਉਂਕਿ ਮਹਿੰਗਾਈਆਂ ਨੇ। ਇੰਨੀਆਂ ਮਹਿੰਗਾਈਆਂ ਨੇ ਕੰਮ ਹੈ ਨੀ। ਲੋਕਾਂ ਦੇ ਹੈ ਨਾ
ਹਾਂਜੀ ਕੰਮ ਹੈ ਨੀ ਉਹ ਕਹਿੰਦੇ ਚਲੋ। ਇੱਥੋਂ ਨਹੀਂ ਸਹੀ ਤੇ ਅਸੀਂ ਇੱਥੋਂ ਦੀ ਠੱਗੀ ਮਾਰ ਲੈਂਦੇ ਹਾਂ।
ਹਾਂ ਕੰਮ ਹੈ ਨੀ ਲੋਕੀ ਵੀ ਵਿਚਾਰੇ ਕੀ ਕਰਨ। ਉਹ ਕੋਈ ਕਿਸੇ ਦੇ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਕੋਈ ਕਿਸੇ ਦੀ ਚੈਨ ਸਨੈਚ ਕਰਕੇ ਲੈ ਜਾਂਦਾ ਹੈ ਕੁੱਛ ਕਰਕੇ ਲੈ ਜਾਂਦਾ ਹੈ ਨਾ। ਇੰਨੀ ਮਹਿੰਗਾਈ ਵਿਚ ਲੋਕਾਂ ਨੇ ਆਪਣੇ ਬੱਚਿਆਂ ਨੂੰ ਰੋਟੀਆਂ ਤੇ ਖਵਾਣੀਆਂ ਨੇ ਨਾ।
ਹਾਂਜੀ ਬਿਲਕੁਲ ਬਿਲਕੁਲ ਦੇਖੋ ਪਾਲਨਾ ਪੋਸਨਾ ਨਾ ਤੇ ਹੈਗਾ ਹੈ। ਮਹਿੰਗਾਈ ਬੇਸ਼ਕ ਹੁੰਦੀ ਰਵੇ ਤੇ ਚਲੋ ਚਲੋ ਯਾਰ ਤੁਸੀਂ ਏਡੀ ਦੂਰ ਵੀ ਕੀਤੇ ਜਾਣਾ ਤੁਸੀਂ ਸਕੂਲ ਹੀ ਦੇਖਲੋ
ਹਾਂਜੀ ਹਾਂਜੀ
ਸਕੂਲ ਦੀ ਫੀਸਾਂ ਇੰਨੀਆਂ ਇੰਨੀਆਂ ਹੁੰਦੀਆਂ ਨੇ ਹੋਰ ਕਿੰਨੇ ਚਾਰਜਿਸ ਹੁੰਦੇ ਨੇ। ਸਭ ਹੁੰਦਾ ਆ ਚਲੋ ਸਕੂਲ ਦਾ ਤੇ ਚਲੋ ਬਣ ਗਿਆ ਸਾਨੂੰ ਦੇਣਾ ਹੀ ਦੇਣਾ ਦੇਖੋ ਮਹਿੰਗਾਈ ਤਾਂ ਉੱਥੇ ਵੀ ਆ ਰੀ ਹੈ ਨਾ।
ਉੱਥੇ ਵੀ ਆ ਹੂੰ
ਫੀਸਾਂ ਤੇ ਵੱਧਦੀ ਪੈ ਨੇ ਹਰ ਸਾਲ ਫੀਸ ਵੱਧਦੀ ਆ ਪੰਜ ਸੌ ਵੱਧਦਾ ਦੋ ਸੌ ਵੱਧਦਾ ਵੱਧ ਤੇ ਰਹੇ ਹੈ ਨਾ। ਸਾਨੂੰ ਸਾਡੇ ਲਈ ਔਖਾ ਹੋ ਜਾਂਦਾ ਨਾ ਕੱਢਣਾ ਵੀ ਅਸੀਂ ਤਾਂ ਕਹਿੰਦੇ ਹਾਂ ਬਈ ਅਸੀਂ ਤਾਂ ਵਿਹਲੇ ਹੈਗੇਾਂ ਸਾਨੂੰ ਬਈ ਜਿੱਥੋਂ ਆਪਾਂ ਹੈਾਂਉਂ ਹਾਂ ਉੱਥੋਂ ਲੈ ਲਉ। ਅੱਜ ਕੱਲ੍ਹ ਤਾਂ ਉਹ ਜ਼ਮਾਨਾ ਹੋਏਗਾ। ਉੱਥੋਂ ਭੈਣਾ ਮਿਲਦਾ ਪਿਆ ਨਾ ਉੱਥੋਂ
ਹਾਂ ਅਸੀਂ ਲੋਕ ਤਾਂ ਇਹੀ ਸੋਚਦੇ ਹਾਂ, ਸਾਨੂੰ ਅਗਰ ਚੀਜ਼ ਸਸਤੀ ਮਿਲ ਰਹੀਏ ਤੇ ਅਸੀਂ ਕਿਉਂ ਨਾ ਲਈਏ ਹਨਾ। ਅਸੀਂ ਕਿਉਂ ਨਾ ਲਈਏ। ਅਸੀਂ ਤੇ ਯੂਜ ਕਰਾਂਗੇ ਫ਼ੇਰ। ਬੰਦਾ ਇਹੀ ਕਹਿੰਦਾ ਜ਼ਿਆਦਾ ਵਧੀਆ ਕੱਪੜਾ ਨਾ ਪਾਏ ਥੋੜ੍ਹਾ ਹਲਕਾ ਪਾ ਲਏ ਫਿਰ ਹਨਾ।
ਹਾਂਜੀ ਹਾਂਜੀ ਤੇ
ਇੰਨੀ ਮਹਿੰਗਾਈ ਦੇ ਵਿੱਚ ਬੰਦਾ ਏਹੀ ਸੋਚਦਾ। ਆਹ।
ਹਾਂ ਬਿਲਕੁਲ, ਦੇਖੋ ਕੋਈ ਗੱਲ ਨਹੀਂ ਕਿਸ ਟਾਈਮ ਅਗਰ ਹਾਲਾਤ ਕੋਈ ਇੱਦਾਂ ਦੇ ਹੋ ਜਾਣ ਜ਼ਰੂਰੀ ਤਾਂ ਨਹੀਂ ਹੁੰਦੀ ਫਸੀ ਪਏ ਕਿ ਹਾਂ ਬਾਈ ਤੁਸੀਂ ਪਾਉਣਾ ਵੀ ਫਿਰ ਚਾਰ ਪੰਜ ਹਜ਼ਾਰ ਦੇ ਹੀ ਸੂਟ ਕਿਸੇ ਵੇਲੇ ਏਦਾਂ ਦੀ ਹਲਾਤ ਹਾਂ, ਜਿੱਥੇ ਤੁਸੀਂ ਹਜ਼ਾਰ ਜਿੱਥੇ ਤੁਸੀਂ ਤੁਸੀ ਪੰਜ ਛੇ ਦਾ ਪਾਉਂਦੇ ਹੋ। ਤੇ ਤੁਸੀਂ ਹਜ਼ਾਰ ਬਾਰਾਂ ਸੌ ਦਾ ਪਾ ਲਓ। ਹਜ਼ਾਰ ਬਾਰਾਂ ਸੌ ਤੋਂ ਥੱਲੇ ਜਾਣਾ ਔ ਉੱਥੇ ਵੀ ਆਂਦੇ ਨੇ ਸੂ।
ਉੱਥੇ ਵੀ ਆਉਂਦੇ ਨੇ। ਪੰਜ ਪੰਜ ਸੌ ਦੇ ਸੂਟ ਮੀਸ਼ੋ ਤੇ ਬਹੁਤ ਵਧੀਆ ਮਿਲ ਜਾਂਦੇ। ਡੇਲੀ ਵੇਅਰ ਦੇ। ਮੀਸ਼ੋ ਹੋਏ, ਕੋਈ ਕੰਪਨੀ ਹੋਏ, ਬ੍ਰਾਂਡ ਕੋਈ ਵੀ ਲੈ ਲੋ ਉਹਦੇ ਤੇ ਵਧੀਆ ਮਿਲ ਜਾਂਦੇ ਨੇ। ਬਟ ਦੇਖੋ, ਕੱਪੜਾ ਤਾਂ ਅਸੀਂ ਪਾ ਲਾਂਗੇ, ਪਰ ਖਾਣ ਵਿੱਚ ਤਾਂ ਕੰਪੈਰ ਕੋ ਕੰਪਰੋਮਾਇਜ਼ ਨੀਂ ਨਾ। ਕਰ ਸਕਦੇ, ਖਾਣ ਪੀਣ ਦਾ ਤੇ ਬੱਚਿਆਂ ਨੂੰ ਖਾਣਾ ਪੀਣਾ ਵੀ ਦੇਣਾ ਹਰ ਚੀਜ਼ ਦੇਣੀ ਹੈ।
ਜੀ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਚਲੋ ਹਾਂਜੀ ਚਲੋ ਚਲੋ ਕੋਈ ਨਹੀਂ ਮੈਂ ਤੁਹਾਨੂੰ ਦੱਸਾਂਗੀ, ਅਗਰ ਐ ਬਾਜ਼ਾਰ ਅਸੀਂ ਜਾਣਾ ਹੋਇਆ ਨਾ ਅਤੇ ਮੈਂ ਤੁਹਾਨੂੰ ਵੀ ਫ਼ੋਨ ਕਰ ਦਾਂਗੀ ਅਤੇ ਤੁਸੀਂ ਫਿਰ ਚੱਲ ਪੈਣਾ ਨਾਲ ਠੀਕ ਹੈ, ਥੋੜ੍ਹੀ ਸ਼ੋਪਿੰਗ ਕਰਾਂਗੇ। ਠੀਕ ਹੈ ਠੀਕ ਹੈ ਓਕੇ ਓਕੇ ਸਤਿ ਸ਼੍ਰੀ ਅਕਾਲ ਜੀ, ਜੀ ਮੈਨੂੰ ਓਕੇ।